ਹੈਲੋ
ਹੈਲੋ
ਹੈਲੋ
ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ?
ਭੈਣ ਜੀ ਵਧੀਆ ਵਧੀਆ ਤੁਸੀਂ ਸੁਣਾਓ?
ਹੈਲੋ ਹੈਲੋ
ਹੈਲੋ ਜੀ ਹੈਲੋ
ਹੈਲੋ
ਹਾਂਜੀ ਬੋਲੋ।
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ?
ਸਤਿ ਸ਼੍ਰੀ ਅਕਾਲ ਵਧੀਆ ਵਧੀਆ ਤੁਸੀਂ ਸੁਣਾਓ ਕੀ ਕਰਦੇ ਪਏ?
ਵਧੀਆ ਹੋਰ ਕੀ ਕਰ ਰਹੇ ਸੀ ਤੁਸੀਂ?
ਬਸ ਬੀਜੀ ਫਰੀ ਹੋ ਕੇ ਹਟੇ ਆ ਹੁਣੇ ਨਾਸ਼ਤਾ ਬਣਾ ਕੇ ਮੈਂ ਕਿਹਾ ਚੱਲ ਫੋਨ ਕਰ ਲਈਏ ਗੱਲਬਾਤ ਕਰ ਲਈਏ ਹੋਈ ਨੀ ਬੜੇ ਦਿਨ ਹੋ ਗਏ
ਅੱਛਾ-ਅੱਛਾ ਨਾਸ਼ਤਾ ਹੋ ਗਯਾ ਠੀਕ ਏ ਕੀ ਬਣਾਆ ਸੀ ਨਾਸ਼ਤੇ ਚ ਅੱਜ
ਅਸੀਂ ਅੱਜ ਆਲੂ-ਗੋਭੀ ਬਣਾਈ ਦੀ ਏ ਰਾਤ ਦੀ ਦਾਲ ਵੀ ਪਈ ਦੀ ਮੁਂਗੀ ਧੋਤੀ ਬਣਾਈ ਸੀ ਓ ਵੀ ਪਈ ਏ ਮੈਨੂੰ ਧਿਆਨ ਈ ਨੀ ਸੀ ਫਿਰ ਮੈਂ ਆਲੂ-ਗੋਭੀ ਵੀ ਸਵੇਰੇ-ਸਵੇਰੇ ਬਣਾਤੀ ਅੱਠ ਵਜੇ ਬਣ ਗੀ ਸੀ ਮੇਰੀ ਸਬਜ਼ੀ।
ਵੈਰੀ ਗੁਡ ਬੋਤ ਵਧੀਆਂ ਸਵੇਰੇ-ਸਵੇਰੇ ਕੰਮ ਕਰ ਲੈਂਦੇ ਬੱਚੇ- ਬੁਚੇ ਸਕੂਲ ਚਲੇ ਗਏ।
ਹਾਂਜੀ ਵੇ ਓ ਜਾਣਾ ਹੁੰਦਾ ਨਾ ਮੇਰੇ ਵਡੇ ਬੇਟੇ ਨੇ ਫ਼ਿਰ ਓਦੇ ਵਾਸਤੇ ਤਾਜ਼ੀ ਸਬਜ਼ੀ ਬਣਾਣੀ ਪੈਂਦੀ।
ਸਵੇਰੇ-ਸਵੇਰੇ ਬਣਾਣਾ ਨਈ ਏ। ਲੇਡੀਜ਼ ਦਾ ਦੇਖੋ ਕੰਮ ਮੁਕਦਾ ਈ ਨਈ ਸਵੇਰੇ ਉਠੋ ਰੋਟੀ ਬਣਾਓ ਕੱਰ ਸਮੇਟੋ ਕੱਪੜੇ ਬੋਤ ਕੰਮ ਹੋ ਜਾਂਦੇ ਨੇ ਤੇ ਤੁਸੀਂ ਹਾਊਸਵਾਈਫ ਹੈਗੇ ਓ ਅੱਛਾ ਅੱਛਾ-ਅੱਛਾ ਨਈ ਮੈਂ ਤੇ ਨੌਕਰੀ ਕਰਦੀ ਆਂ ਤੇ ਸਵੇਰੇ ਬੱਚਿਆਂ ਦਾ ਕਰੀ ਦਾ ਪੈਲੇ ਨਾਸ਼ਤਾ-ਵਸ਼ਤਾ ਬੱਚੇ ਨੂੰ ਲੰਚ ਪੈਕ ਕਰੋ ਫ਼ਿਰ ਪੈਲੇ ਵੱਡੇ ਬੱਚੇ ਨੂੰ ਛੁ ਛੋੜ ਕੇ ਆਓ ਬੱਸ ਸਟੋਪ ਤੇ ਫ਼ਿਰ ਆਓ ਫ਼ਿਰ ਛੋਟੇ ਬੱਚੇ ਨੂੰ ਪੈਕ ਕਰੋ ਲੰਚ ਉੰਦਾ ਓਨੂੰ ਛੱਡ ਕੇ ਆਓ ਬੱਸ ਸਟੋਪ ਤੇ
ਹਾਂਜੀ-ਹਾਂਜੀ ਬੜਾ ਕੰਮ ਹੋ ਜਾਂਦਾ ਹਾਂਜੀ ਅੱਛਾ ਅਪਣਾ ਵੀ ਲੰਚ ਲੈ ਕੇ ਆਂਦ ਦੇਵੋਗੇ ਨਾਲ ਤੁਸੀਂ
ਹਾਂ ਨਈ ਲੰਚ ਲੈ ਕੇ ਨੀ ਜਾਂਦੀ ਮੈਂ ਢਾਈ-ਤਿੰਨ ਵਜੇ ਨਿਕਲ ਜਾਂਨੀ ਆਂ। ਕੱਰ ਜਾ ਕੇ ਕਾਰਦੇ ਆਂ ਸਵੇਰੇ ਬਣਯਾ ਤਾਂ ਹੁੰਦਾ ਈ ਏ ਬਸ ਓ ਖਾਣਾ ਈ ਹੁੰਦਾ।
ਅੱਛਾ ਜੀ ਅੱਛਾ।
ਤੇ ਈਜ਼ੀ ਰੈੰਦਾ ਨਾ ਬਸ ਜਾ ਕੇ ਬਣਾਣ ਬਣਾਣ ਦਾ ਟਾਈਮ ਹੁੰਦਾ ਨੀ ਨਾ ਬੱਸ ਸਟੋਪ ਤੋਂ ਬੱਚਿਆਂ ਨੂੰ ਲਈਦਾ ਬਸ ਓਨੂੰ ਬੱਸ ਸਟੋਪ ਤੋਂ ਲੈ ਕੇ ਓਨੂੰ ਖਾਣਾ-ਖੁਣਾ ਦੇ ਕੇ ਫਿਰ ਅਪਣਾ ਕੰਮ ਲੱਗ ਜਾਇਦਾ।
ਠੀਕ।
ਕਈ ਲੇਡੀਜ਼ਾਂ ਵੀ ਵਰਕਿੰਗ ਮਦਰ ਵਾਸਤੇ ਵੀ ਔਖਾ ਈ ਏ ਤਾਂ ਵੀ ਲੱਗਦਾ ਕੀਤਾ ਕੀ ਏ ਲੇਡੀਜ਼ ਨੇ
ਆਹ ਓ ਤਾਂ ਹੈ ਈ ਓ ਤਾਂ ਹੈ ਈ ਏ ਕੈੰਦੇ ਈ ਏ ਕੀ ਕਰਦੀਆਂ ਕੀ ਏ ਸਾਰਾ ਦਿਨ ਤੁਸੀਂ ਕੱਰ ਬੈਠ ਕੇ
ਨਈ ਹੁਣ ਬਾਰ ਦੀ ਕੰਟਰੀ ਵਿੱਚ ਜੇੜਾ ਜਦੋਂ ਬੱਚਾ ਜੰਮਦਾ ਤੇ ਲੇਡੀਜ਼ ਨੂੰ ਸਰਕਾਰ ਵੱਲੋਂ ਪੈਸੇ ਮਿਲਦੇ ਨੇ।
ਹਾਂਜੀ-ਹਾਂਜੀ ਬੱਚਿਆਂ ਦੀ ਪੜ੍ਹਾਈ ਵੀ ਫ੍ਰੀ ਹੁੰਦੀ ਓਥੇ ਤਾਂ ਬਿਲਕੁਲ ਵੀ
ਬੱਚਾ ਧਿਆਨ ਰੱਖਦੀ ਐ ਓਨਾਂ ਨੂੰ ਅਲੱਗ ਪੈਸੇ ਮਿਲਦੇ ਨੇ ਵੀ ਪੂਰੀ ਜੋਬ ਐ ਸਰਵਿਸ ਐ। ਇੰਡੀਆ ਚ ਤੇ ਮਤਲਬ ਓ ਚੀ ਹੈ ਨੀ ਕੈੰਦੇ ਕਰਦੀ ਕੀ ਏ ਲੇਡੀ ਬੱਚਾ ਵੀ ਸੰਭਾਲਨਾ ਬੋਤ ਵੱਡਾ
ਹਾਂਜੀ ਓ ਤਾਂ ਹੈ ਈ ਏ ਜੀ।
ਬੱਚਿਆਂ ਨੂੰ ਅੱਛੀ ਪਰਵਰਿਸ਼ ਦਿਓ ਅੱਛਾ ਦੇਖੋ ਸਾਡਾ ਫਿ਼ਊਚਰ ਬੱਚੇ ਈ ਨੇ
ਹਾਂਜੀ-ਹਾਂਜੀ ਓਦਾ ਈ
ਬਚੇ ਤੇ ਧਿਆਨ ਦੇ ਰੇਆ ਬੋਤ ਜ਼ਰੂਰੀ ਐ।
ਹਾਂਜੀ ਅਸੀਂ ਓ ਈ ਬੱਚਿਆਂ ਦੀ ਕੇਅਰ ਕਰਾਂਗੇ ਕੱਲ ਨੂੰ ਬੱਚੇ ਸਾਡੀ ਕੇਅਰ
ਕੱਲ੍ਹ ਨੂੰ ਸਾਡੀ ਕੇਅਰ ਕਰਨ ਨਈ ਅਸੀਂ ਐ ਤਾਂ ਉਮੀਦ ਖੈਰ ਛੱਡ ਦੀ ਏ ਕੇਅਰ ਸਾਡੀ ਕਰਨਗੇ ਨੀ ਓ ਤੇ ਕੁਛ ਨੀ ਕੈ ਸਕਦੇ ਆਪਾਂ ਫਰਜ਼ ਨਿਭਾਣਾ ਆਪਣਾ ਬੱਚਿਆਂ ਦੀ ਸੇਵਾ ਕਰੋ। ਅੱਗੇ ਆਪਣਾ ਜੋ ਦੇਖੋ ਓਦੇ ਡਿਪੈਂਡ ਕਰਦਾ ਕੀ ਟਾਈਮ ਆਂਦਾ ਕਿੱਦਾਂ ਦਾ ਐ।
ਹਾਂਜੀ-ਹਾਂਜੀ।
ਕਿ ਅੱਜ-ਕੱਲ ਦੇ ਬੱਚਿਆਂ ਨੂੰ ਵੈਸੇ ਸਕਰੀਨ ਚ ਖੋਏ ਰੈੰਦੇ ਓਨਾਂ ਨੂੰ ਜਾਦਾ ਏਨਾ ਹੈ ਨੀ।
ਹਾਂਜੀ ਉਹ ਤਾਂ ਹੈ ਈ ਐ।
ਸਾਡੇ ਟਾਈਮ ਬੱਚੇ ਮਾਂ-ਪਿਓ ਅੱਖ ਵਿਖਾਂਦੇ ਸੀ ਓੱਥੇ ਬੈ ਜਾਇਦਾ ਸੀ ਕਿ ਹਾਂ ਅਸੀ ਕੁਝ ਗ਼ਲਤ ਬੋਲਤਾ ਕੀ ਸਾਡੀ ਕੋਈ ਐਕਟੀਵਿਟੀ ਠੀਕ ਨੀ ਹੈਗੀ ਅੱਜ ਕੱਲ ਦੇ ਬੱਚਿਆਂ ਨੂੰ ਹੇ ਈ ਨੀ।
ਡਾਰ ਈ ਨੀ ਹੈ ਬੱਚਿਆਂ ਨੂੰ ਬਿਲ
ਡਾਰ ਹੀ ਨੀ ਹੈ ਬੱਚਿਆਂ ਨੂੰ ਕੋਈ ਬਿਲਕੁਲ ਨੀ ਐ। ਪਤਾ ਨੀ ਅੱਜ ਕੱਲ ਦੇ ਬੱਚਿਆਂ ਨੂੰ, ਖਾਣ ਪੀਣ ਦੇਖ ਲੋ। ਪੀਜ਼ੇ, ਬਰਗਰ ਖਿਲਾ ਦੋ ਸਬਜੀ਼ ਸਬਜ਼ੀਆਂ ਇਹਨੂੰ ਪਸੰਦ ਹੀ ਨੀ ਆਦੀਆ।
ਹੂੰ ਓ ਤਾਂ ਹੈ ਈ ਐ। ਸ਼ੁਰੂ ਤੋਂ ਆਦਤ ਪਾ ਦੋ ਨਾ ਬੱਚਿਆਂ ਨੂੰ ਰੋਟੀ ਦੀ ਤਾਂ ਹੀ ਰੋਟੀ ਦੀ ਆਦਤ ਪੈਂਦੀ ਐ। ਨੀ ਤਾ ਬਸ ਬਾਰ ਦਾ ਖਾਣਾ ਤਾ ਬਸ ਤੁਹਾਨੂੰ ਪਤਾ ਹੀ ਖ਼ਰਾਬ ਹੀ ਕਰਦਾ ਵੇ।
ਪੇਲੋ ਖੁਦ ਨੂੰ ਚੇਂਜ ਕਰਨਾ ਪੈਂਦਾ ਖੁਦ ਮਾਂ ਪਿਓ ਬਾਰ ਰੋਟੀ ਖਾਣੀ ਜੀ ਅੱਜ ਬਾਰ ਡਿੰਨਰ ਐ ਜੀ।
ਹਾਂਜੀ-ਹਾਂਜੀ ਓ ਤਾਂ ਹੈ ਈ ਐ।
ਬੱਚੇ ਨੂੰ ਉੱਥੇ ਵੀ ਅਗਰ ਡਿੰਨਰ ਕਰ ਰੇ ਨੇ ਬੱਚਾ ਡਿਸਟਰਬ ਕਰ ਰਿਆ ਤਾਂ ਖੁਦ ਹੀ ਮੋਬਾਇਲ ਦੇ ਦੇਣਗੇ ਐ ਮੋਬਾਇਲ ਫੜ ਲੋ ਡਿਸਟਰਬ ਨਾ ਕਰ।
ਹਾਂਜੀ-ਹਾਂਜੀ ਐ ਗੱਲ ਤਾਂ ਹੈ ਈ ਏ ਤੁਹਾਡੀ।
ਕਿੰਨਾ ਸਕਰੀਨ ਦਾ ਬੱਚਿਆਂ ਤੇ ਬੁਰਾ ਹਾਲ ਐ।
ਹਾਂਜੀ-ਹਾਂਜੀ ਬਸ ਕਾਰ ਵੀ ਆਣਗੇ ਬੱਚੇ ਮੋਬਾਇਲ ਫੜਾਓ ਰੋਟੀ ਖਾ ਲੈਣਗੇ ਨਈ ਤਾ ਨਈ ਖਾਣੀ ਬਸ ਟੀ ਵੀ ਦੇਖ ਲਿਆ ਹਾਂ।
ਟੀ ਵੀ ਦੇਖ ਲਿਆ ਬੱਚੇ ਤਾ ਨਾ ਬਣ ਗਿਆ ਏਦਾਂ ਦਾ ਮਤਲਬ ਉਹ ਖਾ ਹੀ ਨਈ ਸਕਦੇ ਰੋਟੀ ਇੱਦਾ। ਔਰ ਫਾਸਟ ਫੂਡ ਕਿੰਨਾ ਬੱਚੇ ਨੂੰ ਖ਼ਰਾਬ ਕਰ ਰਿਆ। ਮਦਰਸ ਨੂੰ ਵੀ ਈਜੀ ਲਗਦਾ ਜੀ ਬੱਚੇ ਨੇ ਰੋਟੀ ਮੰਗੀ ਐ ਮੈਗੀ ਬਣਾ ਦੋ। ਮੈਗੀ ਬਣਾ ਤੇ ਕੰਮ ਮੁਕ ਗਿਆ। ਤੇ ਮਦਰ ਵੀ ਈਜ਼ੀ ਓਪਸ਼ਨ ਲੱਭਦੀਆਂ ਨੇ ਪਾਸਤਾ ਬਣਾਤਾ ਜੀ ਅਤੇ ਬੱਚੇ ਨੂੰ ਤਾਂ ਹੈ ਈ ਐ। ਮਦੱਤ ਓ ਚੀਜ਼ ਹੋ ਜਾਂਦੀ ਐ। ਕਈ ਵਾਰ ਆਪਾਂ ਵੀ ਬਿਜ਼ੀ ਹੁਣੇ ਆ, ਕੋਈ ਰੋਜ਼ ਸਬਜ਼ੀ ਨਈ ਸਮਝ ਖੁਦ ਕੇ ਦਨ ਚਲ ਮੈਗੀ ਬਣਾ ਦੇਣੇ ਆ ਬੱਚਿਆਂ ਨੂੰ। ਚੱਲ ਪਾਸਤਾ ਖਾ ਲੈ ਸਮ ਟਾਈਮ ਆਪਾਂ ਕਿਤੇ ਜਾਣਾ ਤੇ ਏ ਤੇ ਓਪਸ਼ਨ ਮਦਨ ਨੇ ਵੀ ਰੱਖੀ ਹੋਈ ਐ। ਦੋਨਾਂ ਆਸੇ ਈਜੀ ਹੋ ਜਾਂਦਾ।
ਹਾਂਜੀ ਉਹ ਨਾ
ਬਟ ਬੱਚਿਆਂ ਦੀ ਗਰੋਥ ਤੇ, ਤੇ ਫ਼ਰਕ ਪੈ ਰਿਆ ਇਸ ਚੀਜ਼ ਨਾਲ ਨਾ।
ਜੀ-ਜੀ ਐ
ਫਰੋਜ਼ਨ-ਫਰੋਜ਼ਨ ਚਿਕਨ ਵਗੈਰਾ ਅੱਜ ਕੱਲ ਇਨਾਂ ਲੋਕੀ ਖਾਂਦੇ ਨੇ। ਮਨ ਕਦ ਦੇ ਕੀ ਹੈ ਕੀ ਨਈ ਹੈ। ਉਹ ਕੇਂਦੇ ਨਾ ਪਤਾ ਨੀ ਕਿਸਰਾ-ਕਿਸਰਾ ਲਿਆਂਦੇ ਨੇ ਚਿਕਨ ਨੂੰ ਕਿੱਦਾਂ ਕਰਦੇ ਨੇ। ਤੇ ਉਹ ਚੀਜ਼ ਵਾਪਰਨੀ ਨਈ ਚਾਈਦੀ ਬਟ ਦੇਖੋ ਸਭ ਖਾ ਰੇ ਨੇ।
ਹਾਂਜੀ।
ਹੋਰ।
ਹੋਰ ਜੀ ਬਸ ਵਧੀਆ। ਤੁਸੀਂ ਸੁਣਾਓ ਤੁਸੀਂ ਬ੍ਰੇਕਫਾਸਟ ਕਰਕੇ ਆਦੇ ਔ ਕਰੋਂ, ਨਾਸ਼ਤਾ ਕਰਕੇ ਆਂਦੇ ਔ ਕਰੋਂ ਕਿ ਨਈ?
ਕੇਨੀ ਪੈਲੇ ਮੈਂ ਕਰਕੇ ਨੀ ਸੀ ਆਂਦੀ। ਫੇਰ ਮੈਨੂੰ ਬੜੀ ਭੁੱਖ ਲੱ ਬ੍ਰੇਕਫਾਸਟ ਨਾ ਕਰੋ ਨਾ ਕਈ ਵਾਰ ਕੰਮ ਇੰਨਾ ਹੁੰਦਾ ਲੰਚ
ਹਾਂਜੀ ਮੈ ਕਿਆ ਲੱਗਦੀ ਏ ਭੁੱ
ਹਾਂ ਨੀ ਬ੍ਰੇਕਫਾਸਟ ਕੀਤਾ ਹੋਆ ਨਾ ਤੁਸੀਂ ਕੰਮ ਪੂਰਾ ਦਿਨ ਕਰ ਲੋ ਐਨਰਜੀ ਰੇਂਦੀ ਏ।
ਹਾਂਜੀ ਹਾਂ
ਤੇ ਹੁਣ ਮੈਂ ਵੀ ਦੋਨੋਂ ਬਚ ਚਿਆ ਨੂੰ ਮੈਂ ਕਿਆ ਕਰੋ ਖਾ ਕੇ ਜੂਰਰ ਭੇਜਦੀ ਐ ਬੱਚਾ ਸਕੂਲ ਲੰਚ ਲੇਟ ਐ ਬੇਟਾ ਕਈ ਵਾਰ ਕਰੋ ਖਾ ਕੇ ਨੀ ਜਾਂਦਾ ਕੇਂਦਾ ਮੈਂ ਲੰਚ ਕਰਨ ਦਾ ਟਾਈਮ ਨੀ ਮਿਲਿਆ ਸਕੂਲ ਕਰਕੇ ਵੀ ਨੀ ਆਦਾ ਬੱਚੇ ਅੱਜ ਕੱਲ ਸਪੋਰਟਸ ਵੀ ਖੇਲਦੇ ਨੇ ਭੁੱਖ ਵੀ ਲੱਗਦੀ ਐ। ਤੇ ਮੈਂ ਬ੍ਰੇਕਫਾਸਟ ਕੁਛ ਵੀ ਬੱਚਿਆਂ ਨੂੰ ਮੈਂਗੋ ਸ਼ੇਕ ਜਾਂ ਕੁਛ ਵੀ ਬੱਚਿਆਂ ਨੂੰ ਜੋ ਖਾਣਾ ਐ। ਕੁੱਝ ਨਾ ਕੁਝ ਮੈਂ ਕਰੋਂ ਖਵਾ ਕੇ ਭੇਜਦੀ ਆ।
ਹਾਂਜੀ ਓ ਤੇ ਕੁਛ ਖਵਾ ਕੇ ਭੇਜਣਾ ਚਾਈਦਾ, ਕੁਛ ਨੇ ਕਿੰਨਾ ਟਾਈਮ ਬੱਚੇ ਕਈ ਵਾਰੀ ਖਾਂਦੇ ਵੀ ਨੀ ਕੁਛ।
ਕੇਂਦੇ ਨੇ ਬ੍ਰੇਕਫਾਸਟ ਓਦੀ ਮਿਸ ਨਈ ਕਰਨਾ ਚਾਈਦਾ। ਸਾਨੂੰ ਬ੍ਰੇਕਫਾਸਟ ਐਨਰਜੀ ਦਿੰਦਾ ਬੋਤ ਜਾਦਾ।
ਜੀ-ਜੀ, ਓ ਤਾਂ ਹੈ ਈ ਜੇ।
ਹੈਨਾ ਬੋਤ ਜ਼ਰੂਰੀ ਹੁੰਦੀ ਐ ਬਾਰ ਦੇ ਮੁਲਕਾਂ ਨੂੰ ਲੋਕੀ ਦੇਖਦੇ ਐ ਕਿ ਓਥ ਉੱਥੇ ਲਾਈਟ ਖਾਂਦੇ ਨੇ ਬ੍ਰੇਕਫਾਸਟ ਬਾਰ ਦੇ ਮੁਲਕਾਂ ਦਾ ਕੋਈ ਸਾਡੇ ਨਾਲ ਹੈ ਨੀ ਮੁਕਾਬਲਾ। ਓਥੇ ਧੁੱਪ ਘੱਟ ਪੈਂਦੀ ਐ ਜਿੱਦਾਂ ਸਵੇਰੇ ਓਨਾਂ ਦੇ ਜਿੱਦਾ ਧੁੱਪ ਨੀ ਐ ਏਨੀ ਜਾਦਾ ਓ ਰਾਤੀ ਲਾਈਟ ਖਾਂਦੇ ਨੇ ਕਿਉਂਕਿ ਡਾਇਜੈਸਟ, ਉਸ ਸਾਬ ਨਾਲ ਮ ਮੋਣਾ ਚਾਈਦਾ, ਡ ਹੈ ਰਾਤੀ ਹੈਵੀ ਖਾਂਦੇ ਨੇ ਦਿਨੇ ਲਾਈਟ ਖਾਂਦੇ ਨੇ। ਸੈਨੂੰ ਦਿਨੇ ਹੈਵੀ ਖਾ ਖਾਣਾ ਚਾਈਦਾ ਸਾਡੀ ਧੁੱਪ ਹੁੰਦੀ ਸਵੇਰੇ ਬੋਤ ਜਾਦਾ ਏਥੇ, ਦਿਨੇ ਹਾਂ ਦਿਨੇ ਹੈਵੀ ਖਾਓ। ਦੁਪੈਰੇ ਔਰ ਰਾਤੀ ਲਾਈਟ
ਹਾਂਜੀ-ਹਾਂ।
ਲੋਕੀ ਤੇ ਰਾਤੀ ਬੋਤ ਹੈਵੀ ਖਾਂਦੇ ਨੇ
ਜੀ-ਜੀ, ਓ ਤਾਂ ਹੈ ਈ ਏ ਸਾਰਾ ਦਿਨ ਖਾਣਾ ਕੁਛ ਰਾਤੀ ਏਵੀ ਮੰਗਵਾ ਲੈ ਓ ਵੀ ਖਾ ਲੈ।
ਬਿਲਕੁਲ ਹਾਂ ਬਿਲਕੁਲ। ਕੈਂਦੇ ਸੱਤ ਵਜੇ ਤੋਂ ਬਾਦ ਤੁਸੀਂ ਜੋ ਵੀ ਖਾਓਗੇ ਨਾ ਓ ਤੁਆਨੂੰ ਤਾਡੇ ਬੋਡੀ ਚ ਕੱਠਾ ਹੋਏਗਾ ਸਾਰਾ।
ਹਾਂਜੀ-ਹਾਂਜੀ, ਜੇ ਖਾਣਾ ਐ ਜੇ ਆਪਾਂ ਰਾਤੀ ਰੋਟੀ ਖਾਣੀ ਏ ਤੇ ਕੁਛ ਪੰਜ-ਦਸ-ਵੀਂਹ ਕਦਮ
ਸੱਤ ਵਜੇ ਤਾਂ ਹਾਂ ਖਾ ਲਓ। ਆਹੋ ਸੋਣ ਤੋਂ ਦੋ ਘੰਟੇ ਪੈਲਾਂ ਤਾਂ ਕੁਛ ਨਾ ਖਾਓ ਰਾਤੀ ਸੈਰ ਵੀ ਕਰਨੀ ਚਾਈਦੀ ਐ। ਓਈ ਐ ਨਾ ਆਲਸ ਬੰਦਾ ਕਈ ਵਾਰ ਕਰ ਜਾਂਦਾ ਏ।
ਓਈ ਐ ਨਾ ਆਪਾਂ ਜੋ ਆਦਤਾਂ ਬੱਚੇ ਨੂੰ ਹੁਣੇ ਪਾ ਦੇਣੀ ਆ ਨਾ ਓ ਲਾਈਫ ਟਾਇਮ ਰੈਂਨੀਆ। ਤੇ ਅਸੀਂ ਬੱਚਿਆ ਨੂੰ ਹੁਣੇ ਆਦਤਾਂ ਪਾਈਆਂ ਕਿ ਫਰੂਟ ਸਬਜ਼ੀਆਂ ਖਾਓ।
ਹਾਂਜੀ ਨੀ ਫਰੂਟ ਵਗੈਰਾ ਤਾਂ ਖਾਂਦੇ ਹੋਣੇ ਬੱਚੇ ਤੁਆਡੇ ਕਿ ਨੀਂ ਖਾਂਦੇ?
ਹਾਂ ਨੀ ਫਰੂਟ-ਫਰੂਟ ਦਾ ਖਵਾਇਦਾ ਸੀ ਏਨੂੰ ਸਾਡਾ ਤਾਂ ਏਸ ਬੱਚੇ ਦੇ ਸਕੂਲ ਨਾ ਏਕ ਪ੍ਰੋਪਰ ਟਾਈਮ ਐ ਕਿ ਇੰਨੇ ਵਜੇ ਲੰਚ ਟਾਈਮ ਹੋਣਾ ਫਰੂਟ ਟਾਈਮ ਹੋਣਾ, ਏਕ ਫੂਰਟ ਟਿਫਨ ਪੈਕ ਹੁੰਦਾ ਲੰਚ ਵੱਖਰਾ ਪੈਕ ਹੁੰਦਾ ਤੇ ਤੇਂ ਕਈ ਬੱਚੇ ਵੇਖੋ ਵੇਖੀ ਈ ਲੈ ਜਾਂਦੇ ਨੇ ਕਿ ਫਰੂਟ
ਹਾਂ-ਹਾਂ, ਬੱਚੇ ਹਾਂ ਸਕੂਲ ਫਿਰ ਖਾ ਵੀ ਲੈਂਦੇ ਨੇ
ਸਕੂਲ ਵਾਲੇ ਫਰੂਟ ਦਿੰਦੇ ਨਾ ਓਦਾ ਵੱਖਰਾ ਚਾਰਜ ਕਰਦੇ ਨੇ ਫਰੂਟ ਓਵੀ ਦਿੰਦੇ ਨੇ। ਬਟ ਸਾਡੇ ਬੱਚੇ ਕੈਂਦੇ ਕਿ ਨਈ ਸਕੂਲ ਦਾ ਫਰੂਟ ਨੀਂ ਖਾਣਾ ਅਸੀਂ ਆਪਣਾ ਲੈ ਕੇ ਜਾਣਾ ਕਰੋ ਬੱਚੇ ਵੀ ਨੇ। ਤੇ ਫੇਰ ਸਕੂਲ ਆਪਣਾ ਫਰੂਟ ਕਰੋ ਦਈਦਾ ਫਰੂਟ ਖਾਂਦੇ ਨੇ ਅਪਣਾ, ਜ਼ਰੂਰੀ ਐ।
ਫਰੂਟ ਹਾਂਜੀ ਬੋਤ ਜ਼ਰੂਰੀ ਐ ਇੱਕ ਐਪਲ ਖਾ ਲਏ ਨਾ ਬੱਚਾ ਸਾਰਾ ਦਿਨ ਈ ਸਈ ਰੈਂਦਾ ਸਵੇਰੇ
ਖੇਤਾਂ ਚ, ਕੈਮੀਕਲ ਈ ਹੈਗਾ ਤੇ ਫਰੂਟ ਖਾਣਾ ਜਾਦਾ ਅੱਛਾ।
ਹੋਰ ਜੀ।
ਗੇਹੂ ਵਗੈਰਾ ਕੈਂਦੇ ਆ ਕਣਕ ਦਾ ਕੈਦੇ ਆ ਤਾਂ ਕਈ ਵਾਰੀ ਸੁਣਨ ਨੂੰ ਆਂਦਾ। ਹੁਣ ਹੁੰਦਾ ਏ ਮੇਰੀ ਨਨਾਨ ਐ ਓਨੂੰ-ਓਨੂੰ ਕਣਕ ਨੀ ਸੂਟ ਕਰਦੀ। ਕਣਕ ਨੀ ਸੂਖਾਦੀ ਓਨੂੰ ਹਾਂ, ਕਣਕ ਨੀ ਸੂਖਾਂਦੀ ਓ ਆਟਾ ਨੀ ਖਾਂਦੀ। ਉਹਦੇ ਵਾਸਤੇ ਵੱਖਰਾ- ਵੱਖਰਾ ਆਂਦਾ, ਜੋ ਉਹਨੇ ਖਾਣਾ ਹੁੰਦਾ ਐ। ਵੱਖਰੀ ਚੀਜ਼ਾਂ ਬਣਦੀਆਂ, ਆਟਾ ਨੀ ਖਾਣਾ ਉਹਨੇ ਜਿੱਦਾਂ। ਸਬਜ਼ੀਆਂ ਖਾ ਲੈ ਜਾਂਦੀ, ਦਹੀਂ ਲੈ ਜਾਂਦੀ ਨਾਲ ਤੇ ਉਹਨੇ ਹਰ ਇੱਕ ਦਾ ਆਪਣਾ ਸਰੀਰ ਹੈ ਬਈ, ਹਾਂ ਚਾਵਲ ਖਾਂਦੀ ਏ। ਚਾਵਲ ਖਾ ਸਕਦੀ, ਰੋਜ਼ ਚਾਵਲ ਤਾਂ ਨਹੀਂ ਖਾ ਸਕਦੇ ਤੇ ਕੋਈ ਵੱਖਰਾ ਆਟਾ ਹੁੰਦੇ ਆਸਤੇ ਆਂਦਾ ਓ ਖਾਂਦੀ ਏ। ਮਤਲਬ ਗੇਡ 'ਚ ਓਨੇ 'ਚ ਕਣਕ ਨਹੀਂ ਖਾਣੀ ਹੈਗੀ ਜਿੱਦਾਂ।
ਅੱਛਾ ਜੀ।
ਹੁਣ ਬਸ ਦੇਖੋ ਹਰ ਇੱਕ ਦਾ ਆਪਣਾ ਸਰੀਰ ਐ, ਆਪਾਂ ਤਾਂ ਹਰ ਚੀਜ਼ ਖਾ ਲੈਂਨੇ ਆ।
ਹਾਂਜੀ -ਹਾਂਜੀ।
ਸਾਨੂੰ ਤਾਂ ਖੈਰ ਕੋਈ ਦਿੱਕਤ ਨਹੀਂ ਆਂਦੀ, ਪਰ ਹੁੰਦਾ ਹਰ ਬੱਚੇ ਦਾ ਆਪਣਾ ਨਾ ਉਹ ਸਵੇਰੇ ਸਾਡੇ ਘਰ ਸਭ ਦੇ ਵੱਖਰੇ- ਵੱਖਰੇ ਨਾਸ਼ਤੇ ਬਣਦੇ ਨੇ, ਬੱਚਿਆਂ ਦਾ ਵੱਖਰਾ ਬਣੇ ਗਾ, ਮੇਰਾ ਵਖਣਾ ਆਪ ਨੇ ਹਾਂਜੀ ਇਹਨਾਂ ਦਾ ਵੱਖਰਾ ਤੇ ਓ ਦਾ ਵੱਖਰਾ, ਮਤਲਬ ਸਾਡੇ ਘਰੇ ਪੰਜ -ਛੇ ਟਿਫਨ ਪੈਕ ਹੁੰਦੇ ਨੇ ਸਵੇਰੇ -ਸਵੇਰੇ।
ਅੱਛਾ ਜੀ।
ਨਨਾਣ ਦਾ ਮੁੰਡਾ ਹੁੰਦਾ ਐ। ਉਹ ਤੋਂ ਬਾਅਦ ਬੱਚਿਆਂ ਦਾ ਹੁੰਦਾ, ਦੋਨਾਂ ਦੇ ਦੋਨਾਂ ਦੇ ਚਾਰ ਟਿਫਿਨ ਹੋ ਗਏ ਨਾ, ਇੱਕ ਫਰੂਟ ਟਿਫਿਨ ਹੋ ਗਏ, ਇੱਕ ਲੰ ਕੁਛ ਹੋ ਗਿਆ, ਚਾਰ ਟਿਫਿਨ ਬੱਚਿਆਂ ਦੇ ਹੋ ਗਏ, ਇੱਕ ਨਨਾਣ ਦਾ ਹੋ ਗਿਆ ਛੇ ਮਤਲਬ ਮੈਂ ਕੁਛ ਹਲਕਾ- ਹੁਲਕਾ ਲੈਣੀ ਆਂ, ਮਤਲਬ ਫਰੂਟ ਨਹੀਂ ਉਹ ਨਹੀਂ ਲੈ ਜਾਂਦੀ
ਜੀ- ਜੀ
ਹਾਂ ਓ ਹੋ ਜਾਂਦਾ, ਬਸ ਇਸ ਤਰ੍ਹਾਂ ਹੀ ਬੱਸ ਤੇ ਪੂਰਾ ਦਿਨ ਨਿਕਲ ਜਾਂਦਾ।
ਹੋਰ, ਤੁਸੀਂ ਤੁਹਾਡਾ ਇੱਦਾਂ ਹੀ ਰਹਿੰਦਾ ਦਿਨ-ਦਿਨ ਭਰ ਪੂਰਾ?
ਹਾਂਜੀ, ਬਸ ਦ ਸਾਰਾ ਦਿਨ ਬਿਜ਼ੀ ਰਹਿੰਦਾ, ਬਸ ਹੁਣ ਸਵੇਰੇ ਨਾਸ਼ਤਾ ਸਾਡਾ ਬਣ ਗਿਆ ਵੈ ਬਸ ਹੁਣ ਸ਼ੁਰੂ ਕਰਾਂਗੇ ਕੰਮ
ਹੂੰ, ਘਰ ਦੇ ਵੀ ਦੇਖੋ ਕੰਮ ਬਹੁਤ ਹੁੰਦੇ ਨੇ, ਲੱਗਦਾ ਬੰਦੇ ਨੂੰ ਕਿ ਹਾਊਸ ਵਾਈਫ ਦਾ ਕੰਮ ਘੱਟ ਹੁੰਦਾ, ਪਰ ਏਦਾਂ ਨਹੀਂ ਹੈ ਉਹਨਾਂ ਦੇ ਬੜੇ ਕੰਮ ਹੁੰਦੇ ਨੇ। ਜਿਸ ਦਿਨ ਆਪਾਂ ਛੁੱਟੀ ਲੈ ਲੈਨੇ ਆ ਨਾ ਔਫਿਸ ਤੋਂ, ਕੰਮ ਹੀ ਨਹੀਂ ਮੁੱਕਦੇ। ਮੈਂ ਹੁਣ ਐ ਕਰਨਾ ਈ, ਹੁਣ ਐ ਕਰਨਾ ਈ, ਕੰਮ ਹੀ ਕੰਮ ਦਿਖਦੇ ਰਹਿੰਦੇ ਨੇ।
ਜੀ-ਜੀ ਇਹ ਤਾਂ ਹੈ ਹੀ ਜੀ।
ਕੰਮ ਤੇ ਘਰ ਹੁੰਦੇ ਹੀ ਨੇ
ਹੂੰ। ਕੀ ਤੁਹਾਡੇ ਬੱਚੇ ਕੀ ਲੈ ਕੇ ਜਾਂਦੇ ਸੀ ਨਾਸ਼ਤੇ ਵਿੱਚ? ਮੇਰਾ ਇੱਕ ਤਾਂ ਅੱਜ ਟਿਫਨ ਲੈ ਕੇ ਨਹੀਂ ਗਿਆ, ਅੱਜ ਕਹਿੰਦਾ ਸੀ ਮੰਮੀ ਮੈਂ ਘਰ ਆ ਕੇ ਖਾ ਲਵਾਂਗਾ ਨਾਲ ਲੰਚ ਘਰ ਕਰਾਂਗਾ ਆ ਕੇ, ਮੈਂ ਕਿਹਾ ਚਲੋ ਠੀਕ ਐ, ਇੱਕ ਬੇਟੇ ਦੀ ਅੱਜ ਛੁੱਟੀ ਹੈਗੀ, ਉਹ ਘਰ ਹੀ ਅੱਜ, ਉਹ ਗਿਆ ਨਹੀਂ ਅੱਜ।
ਅੱਛਾ, ਓ ਘਰ ਹੀ ਓਦਾ ਕੰਮ ਤੇ ਫਿਰ ਜ਼ਿਆਦਾ ਹੋਏਗਾ।
ਹਾਂਜੀ, ਬਸ ਘਰ ਹੁਣ ਉਹਨੇ ਹਾਲੇ ਕੁਛ ਵੀ ਨਹੀਂ ਖਾਧਾ, ਹਾਲੇ ਉੱਠ ਕੇ ਬੈਠਾ ਹੀ ਐ ਬਸ। ਹਾਂਜੀ-ਹਾਂਜੀ। ਨਹੀਂ ਉਹ ਆਪਣਾ ਕੰਮ ਕਰੇਗਾ ਜਾਂ
ਹਾਂਜੀ ਭੈਣ ਜੀ, ਤੁਹਾਡੇ ਨਾਲ ਬਹੁਤ ਅੱਛਾ ਲੱਗਿਆ ਗੱਲ ਕਰਕੇ, ਦੁਬਾਰਾ ਵੀ ਜਦੋਂ ਤੁਹਾਡੇ ਕੋਲ ਟਾਈਮ ਹੋਏਗਾ, ਅਸੀਂ ਆਪਣੀਆਂ ਗੱਲਾਂ ਸਾਂਝੀਆਂ ਕਰਾਂਗੇ।
ਠੀਕ ਏ ਜੀ, ਠੀਕ ਏ ਜੀ। ਹਾਂਜੀ-ਹਾਂਜੀ ਕੋਈ ਗੱਲ ਨਹੀਂ ਜ਼ਰੂਰ ਜੀ। ਸਸ਼ ਸ਼੍ਰੀ ਕਾਲ ਜੀ।